ਓ ਸਸ ਰੀ ਕਾਰ ਜੀ ਹਾਂਜੀ ਠੀਕ-ਠਾਕ ਵਦੀਆ। ਤੁਸੀ ਦੱਸੋ
ਹਾਂਜੀ ਠੀਕ ਆਂ ਗੇ, ਹੋਰ
ਹੋਰ ਵਦੀਆ ਜੀ, ਬਸ। ਕੁਛ ਨੀ ਜੀ, ਖਾਨੇ ਬਨੌਨ ਲੱਗੇ ਹੋਏ ਸੀ।
ਅੱਛਾ
ਹਾਂ ਚਟਨੀ ਕੁੱਟੀ ਜਾਂਦੇ ਨੇ ਜੀ ਬੱਚੇ।
ਹਾਂ ਏਹੀ ਆ ਜੀ ਕਦੇ ਕੁੱਛ ਮੰਗਦੇ ਨੇ ਨਿਆਨੇ ਕਦੇ ਕੁੱਛ ਮੰਗਦੇ ਨੇ ਜੀ।
ਹਾਂਜੀ, ਚੱਬੜਾਂ ਵਾਲੀ।
ਹਾਂ ਤੁਹਾਡੇ ਲੱਗਦੇ ਨੇ ਚਿਬੱੜੇ?
ਨਹੀਂ ਜੀ ਸੁਕਾਏ ਹੋਏ ਸੀ ਸਾਡੇ।
ਅੱਛਾ
ਹਾਂਜੀੇ ਹਾਂ।
ਹੂੰ। ਹੂੰ ਹਾ ਮੈਂ ਵੀ ਨਵੀ ਲੈ ਕੇ ਆਈ ਸੀ ਮੈਂ ਵੱਖ ਅੱਗੇ ਨੂੰ ਵੇਲਾਂ ਲਾਉਣੀਆਂ ਨੇ ਨਾ ਹੁਣ।
ਹਾਂਜੀ ਹਾਂ, ਉ ਹੋਈ ਤੋ ਪਹਿਲਾਂ ਲੱਗਣੀਆਂ ਤੇ ਅ ਤੁਸੀਂ ਲਾਈਆਂ ਨੀ ਹਜੇ।
ਮੇਰੇ ਕੋਲ ਬੀਜ ਨੀ ਹੈਗੇ ਸੀ ਜੀ ਸ਼ਿਬੜਾਂ ਦੇ।
ਅੱਛਾ ਜੀ ਅੱਛਾ।
ਹਾਂਜੀ, ਮੈਂ ਨਾ ਚੀ ਬੜਗ ਦੇ ਬੀਜ ਘੁੰਮ ਗਏ ਸੀ ਫੇਰ ਮੈਂ ਸੋਚਿਆ ਅਜ- ਪਿੰਡ ਗਈ ਸੀ, ਉੱਥੋਂ ਲੈ ਕੇ ਆਈ ਸੀ ਮੈਂ ਕੇ ਚਲੋ। ਦੋ ਚਿੱਬੜ ਲੈ ਆਈ ਸੀ ਮੈਂ ਅੱਗੇ ਵਾਸਤੇ ਵੇਲਾ ਵ ਲਾ ਲਾਂਗੇ ਨਾ।
ਹਾਂਜੀ ਹਾਂ।
ਬੜੀ ਅੱਛੀ ਚਿਬੜਾਂ ਦੀ ਚਟਨੀ ਸਵਾਦ ਨੂੰ।
ਹਾਂ ਸਵਾਦ ਲੱਗਦੀ ਹੈ ਜੀ, ਉਹ ਵੀ ਸਵਾਦ ਹੁੰਦੇ ਨੇ ਖਾਣ ਚ।
ਹਾਂਜੀ- ਹਾਂਜੀ ਉਂਝ ਵੀ ਸਿਹਤ ਲਈ ਵੀ ਬਹੁਤ ਠੀਕ ਨੇ ਫਾਇਦੇ ਮੰਦ ਨੇ। ਸੈੱਲ ਵਗੈਰਾ ਨਹੀਂ ਇਹਨਾਂ ਨਾ ਘੱਟ ਦੇ ਨਾ ਵੱਧ ਦੇਈ। ਚਿਬੜਾਂ ਨਾਲ, ਹਾਂਜੀ ਬਹੁਤ ਲੋਕ ਨੇ ਇਹਨ ਬਹੁਤ ਆ ਡਿਮਾਂਡ। ਕਰਦੇ ਨੇ ਚਿਬੜਾਂ ਦੀ।
ਅੱਛਾ ਜੀ, ਸਾਨੂੰ ਵੀ ਕੋਈ ਪਿਛਲੇ ਸਾਲ ਦੇ ਕੇ ਗਿਆ ਪੀ ਜੀ। ਪਾਈਆ ਸਾਰੇ ਅਸੀਂ ਤਾਂ ਫੇਰ ਉਹ ਚੀਰ ਕੇ ਸਮਾਰ ਕੇ ਤਾਗੇ ਵਿੱਚ ਪਰੋ ਕੇ
ਹਾਂਜੀ।
ਸੁਕਾ ਕੇ,
ਹਾਂਜੀ- ਹਾਂਜੀ ਪਹਿਲਾਂ ਤਾਂ ਇਹ ਸਾਰੇ ਰੱਖਦੇ ਹੁੰਦੇ ਸੀ ਹੈਨਾ ਵੀ ਜ ਹਾਂਜੀ ਹਾਣਾ ਸੁਕਾ ਕੇ ਹਾਰੀ ਸੋ।
ਅਗੇ ਤਾਂ ਬੁੜੀਆਂ ਸਾਗ- ਸੂਗ 'ਚ ਵੀ ਪਾ ਦਿੰਦੇ, ਜੀ ਹੁਣ ਸਾਗ-
ਹਾਂਜੀ। ਹਾਂ, ਨਹੀਂ ਮੈਂ ਤਾਂ ਪਾ ਲਾਣੀ ਆ ਜੀ- ਜੀ। ਹੋਵੇ ਨਾ ਚਿੱਬੜ, ਜਿਵੇਂ ਹੁਣ ਆਪਾਂ ਹੁਣ ਗਰਮੀਆਂ ਚ ਚਿਬ ਸਾਗ ਵਗੈਰਾ ਬਣਾਉਂਦੇ ਹਾਂ ਏਹੀ।
ਹਾਂਜੀ ਹਾਂ।
ਹਾਂਜੀ ਫੇਰ ਮੈਂ ਉਹਨਾਂ ਚ ਸਾਗ ਬਣਾਈਏ ਨਾ ਜੇ ਫੇਰ ਉਹ ਚ ਪਾਲਾ ਨੀ ਹੁੰਦੀ ਆ ਜ ਚਿਬੜ ਮੈਨੂੰ। ਬਹੁਤ ਵਧੀਆ ਲੱਗਦੇ ਨੇ ਜੀ। ਮੇਰਾ ਬੇਟਾ ਵੀ- ਮੇਰਾ ਬੇਟਾ ਵੀ ਬਹੁਤ ਖੁਸ਼ ਹੋ ਕੇ ਖਾਂਦਾ ਏ। ਚਿਬੜਾ ਦੀ ਚੱਟਣੀ, ਹਾਂਜੀ- ਹਾਂਜੀ। ਜੀ ਫੇਰ ਇਹ ਹੁੰਦਾ ਜ ਉਹ ਬੱਚਾ ਖਾਵੇ ਨਾ। ਹਰ ਇੱਕ ਚੀਜ਼ ਹੈ ਨਾ।
ਹਾਂਜੀ ਹਾਂ।
ਹਾਂਜੀ ਐਵੇਂ ਉਹਦੇ ਕਰਕੇ ਹੋ ਜਾਂਦਾ ਵੀ ਚਲੋ। ਵਿ ਆਹੀ ਹੁੰਦਾ ਵੀ ਖਾਂਦੇ ਰਹੀਏ ਨਾ ਹਰ ਇੱਕ ਚੀਜ਼।
ਹਾਂਜੀ ਹਾਂ ਇਹ ਗੱਲ ਤਾਂ ਹੈ ਜੀ, ਨਾਲ ਹੀ ਆਇਆ ਜੀ ਆ- ਆਪਣਾ ਵੀ ਰੋਜ਼ ਖਾ- ਖਾ ਕੇ ਸਬਜ਼ੀਆਂ ਤੋਂ ਮਣੱ ਅਕ ਜਾਂਦਾ।
ਉਥੇ ਹੁਣ ਗਰਮੀਆਂ ਚ ਨਾ ਪਿੰਡ ਗਈ ਹੋਈ ਸੀ ਉੱਥੇ ਸਾਗ ਉਹਨਾ ਦੀ ਬੇਲ ਲੱਗੀ ਹੋਈ ਹੈ ਜੀ।
ਅੱਛਾ ਜੀ, ਅੱਛਾ
ਹਾਂਜੀ, ਉਹ ਤਾਂ ਸਾਗ ਬਣਦਾ ਗਰਮੀਆਂ ਚ,
ਹਾਂਜੀ ਹਾਂ, ਬਹੁਤ ਟੇਸਟੀ ਬਣਦਾ ਜੀ ਉਹ ਵੀ
ਹਾਂਜੀ। ਨਾਲ ਤਾਂ ਉਹਦੇ ਚ ਪਾਲਕ ਦੀ ਨਈ ਜਰੂਰਤ ਪੈਂਦੀ, ਕੁਛ ਵੀ ਨੀ ਪਾਓ ਸਿਰਫ, ਉਹ ਬੇਲ ਦੀ ਬਣਾ ਲਓ ਤਾ ਬਹੁਤ ਟੇਸਟੀ, ਬਣਦਾ ਏੀ
ਅ ਚਲੋ, ਉਹ ਤਾਂ ਬ ਵਧੀਆ ਗੱਲ ਆ ਜੀ, ਸਾਡੇ ਤੋਂ ਲੈ ਜਾਿਆ ਕਰਿਓ, ਆ ਜਾਇ ਕਰਿਓ, ਬਾਹਨੇ ਦੇ ਨਾਲ ਮਿਲ ਜਿਆ ਕਰਿਓ, ਅਸੀਂ ਵੀ ਬੀਜ ਲੈ ਜਾਈਏ ਤਾਂ
ਅੱਛਾ, ਤੁਸੀਂ ਵੀਜ ਲਏ
ਹਾਂਜੀ, ਅਸੀਂ ਬੀਜ ਲਿਆ ਤੇ, ਅਸੀਂ ਪਾਲ'ਕ ਪਾਲਕ ਦਾ ਬੀਜ ਨਹੀਂੀ ਲਿਆਂਦਾ ਜੀ, ਇੱਕ ਪਾਲਕ ਬੀਜਣ ਆਲੀ ਰਹਿ ਗਈ ਆ
ਪਾਲਕ ਤੋਂ ਬਿਨਾ ਹੀ ਬਣਦਾ, ਬਹੁਤ ਟੇਸਟੀ ਬਣਦਾ ਬਿਨਾ ਪਾਲਕ ਤੋਂ ਹੀ
ਅਤੇ ਅਸੀਂ ਰਿਸ ਰਿਸ਼ਤੇਦਾਰੀ ਚ ਗਏ ਤੇ ਜੀ, ਉਹਨਾਂ ਨੇ ਬਣਾ ਕੇ ਖਵਾਇਆ ਸੀ ਸਾਨੂੰ, ਫੋਨ ਨਾ ਦੇਣਾ ਜੀ ਪਾਲਕ ਵੀ, ਹੋਇਆ ਸੀ ਵਿੱਚ
ਹਾਂਜੀ
ਪਾਲਕ ਪਾ ਲਿਆ ਵਿੱਚ, ਚੀਰ -ਚੀਰ ਕੇ ਉਹਨਾਂ ਨੇ ਸਾਗ ਪਾਤਾ ਉਹਨਾਂ ਦੀ ਮਾਤਾ ਨੇ
ਹਾਂਜੀ- ਹਾਂਜੀ ਬਹੁਤ ਟੇਸਟ ਕੀ ਬਣਦਾ ਜੀ, ਮੈਂ ਇਸ ਵਾਰ ਗਈ ਤਾਂ ਹੈਗੀ ਸੀ। ਪਰ ਮੈਨੂੰ, ਟਾਈਮ ਇਹ ਨਈ ਲੱਗਿਆ ਹੈਗਾ, ਬਣਾ ਕੇ ਖਾਣ ਦਾ
ਫੇਰ -ਫੇਰ ਉਹ ਬਣਦੀ ਰਜੀ ਵੀ ਸਬਜ਼ੀ ਵਾਗੂ ਹੀ ਜਾਂਦਾ ਦਜੀ ਉਹ ਜਿ ਮੈਂ ਆਪਣਾ, ਸਿਆਲ ਵਾਲੇ ਸਾਗ ਵਾਂਗੂ ਹੀ ਬਣਦਾ ਏ
ਭਲਾ ਸਰਦੀਆਂ ਦਾ ਸਾਗ ਦਾ, ਕਲਰ ਦੂਜਾ ਹੋ ਜਾਂਦਾ ਇਹਦਾ ਗਰੀਨ ਜਿਹਾ ਹੁੰਦਾ, ਬਸ ਇਹ ਫ਼ਰਕ ਹੁੰਦਾ ਜੀ ਹੋਰ ਕੋਈ
ਤੋੜੀਏ ਵਾਲਾ ਹੁੰਦਾ ਨਾ, ਉਹ ਗੰਦਲ ਪੀਲੀ ਹੁੰਦੀ ਹੈ ਜੀ
ਹਾਂਜੀ -ਹਾਂਜੀ
ਇਹਦਾ ਪੱਤਾ, ਹਰਾ ਹੁੰਦਾ ਜੀ ਹਾਂਜੀ ਹਾਂ।
ਹਾਂ ਫੁੱਲਾਂ ਤੋਂ, ਨਈ ਨਾ ਉਹ ਹੁੰਦਾ ਥੋੜਾ ਜਿਹਾ ਫੁੱਲਾਂ ਨਾਲ ਥੋੜ੍ਹੇ ਰੰਗ ਦਾ ਚੇਂਜ ਹੋ ਜਾਂਦਾ, ਈ ਪਰ ਇਹ ਹੁ ਟੇਸਟੀ ਤੇ, ਬਹੁਤ ਬਣਦਾ ਏ
ਹਾਂਜੀ, ਹੁਣ ਅਸੀਂ ਵੀ ਤੇ ਇਹ ਕਿ ਬੀਜਿਆ ਬਹੁਤ ਲੋਕਾਂ ਨੇ, ਪਹਿਲਾਂ ਪਰ ਬੀਜਿਆ ਤ ਇਹ
ਗਰਮੀ ਚ ਨਈ ਹੁੰਦਾ, ਵੀ ਚਲੋ ਹਾ ਥੋੜਾ ਬੱਚੇ ਵੀ
ਦੇ ਵੀ ਬੀਜ ਜੁਲਾਈ ਚ ਵੀ ਦੇਖੋ, ਕਿਹੋ ਜਿਹਾ ਹੋਊਗਾ ਜੀ
ਹਾਂਜੀ, ਸਾਡੇ ਤਾਂ ਨਾ ਹੁਣ ਜ ਵੈਸੇ, ਸਾਗ ਵਾਸਤੇ ਲਾਇਆ ਹੋਇਆ, ਉਹਨਾਂ ਨੇ ਤਾਂ
ਸੋਡੇ ਤਾਂ ਫ਼ਿਰ ਹੁਣ, ਬੇਲ ਲਾਈ ਹੋਣੀ ਜ
ਹਾਂਜੀ, ਵੇਲ ਹੀ ਲਾਈ ਹੋਈ ਹੈ ਜੀ, ਕਿਤੇੋਂ ਕਿਸੇ ਨੂੰ ਲਿਆ ਕੇ ਹੀ ਹਾਂਜੀ, ਬੂਟਾ ਅ ਜੜ ਦੱਬਤੀ ਸੀ, ਉਸੇ ਨਾਲ ਹੀ ਹੋ ਗਈ ਉਹ
ਹਾਂਜੀ ਹਾਂ, ਇੱਦਾਂ ਹੀ ਹੋ ਜਾਂਦੀ ਹੈ ਜੀ ਇਹ ਤਾਂ
ਹਾਂਜੀ, ਵੀ ਇਸ ਤਰ੍ਹਾਂ ਨ ਉਹਨਾ
ਤੇ ਹੁਣ ਪਤਾ, ਇਹਨਾਂ ਦਾ ਬੀਜ ਕੀ ਆ ਗਏ ਜੀ, ਲੋਕੀ ਮੱਝਾਂ ਨੂੰ ਬੀਜ ਪਾਉਣ ਲੱਗ ਗਏ
ਹਾਂਜੀ
ਆਪਣੀਆਂ, ਮੱਕੀਆਂ ਚਰੀਆਂ ਦੇ ਉੱਤੇ ਜਦ ਬਾਰਸ਼ ਪੈ ਜਾਂਦੀ ਏ ਕਿਉਂ ਉਹ ਬੀ ਖਰਾਬ ਹੋ ਜਾਣ ਕਾਰਨ
ਹਾਂਜੀ-ਹਾਂਜੀ।
ਤੇ ਰਮਾ ਕੇ ਲੋਕੀ ਫਿਰ ਏਸੇ ਦਾ ਛਿੱਟਾ ਦੇ ਦਿੰਦੇ ਆ।
ਹਾਂਜੀ
ਕਿਉਂ ਇਹ ਸੰਘਣਾ ਹੋ ਜਾਂਦਾ ਤੇ ਨਾ ਤਾਂ ਇੱਕ ਵਾਢ ਮੱਕੀ ਨਾਲ ਆ ਜਾਂਦੀ ਐ। ਦਹਿਲੋ ਇਹ ਇਕੱਲਾ ਚੱਲੀ ਜਾਂਦਾ ਸੀ ਜਿਹੜਾ।
ਅੱਛਾ ਚਲੋ ਨਵੇਂ-ਨਵੇਂ ਤਰੀਕੇ ਆਈ ਜਾਣ। ਪਿਆ ਹਣਾ, ਹਾਂ-ਹਾਂ। ਵੱਖੋ-ਵੱਖਰੀਆਂ ਆਏ- ਹਾਂਜੀ
ਉਹਦੇ ਵਿੱਚ ਸਿੱਟਾ ਦੇਰ ਰੱਖਿਆ ਜੀ ਉਹਨਾਂ ਨੇ, ਮੱਕੀ ਸਿੱਧੀ ਧੀਜ਼ ਖਾ ਸੀ। ਤੇ ਵਿੱਚੇ ਇਹਦੇ ਸਿੱਟਾ ਦੇ ਰੱਖਿਆ ਵੀ ਕਹਿ ਵੀ ਹੁਣ ਕੇਰਾ ਇੱਕ ਵਾਰੀ ਮੱਕੀ ਵੱਢ ਲੈਣਗੇ। ਵਿੱਚੋਂ-ਵਿੱਚੋਂ ਅਗਲੀ ਵਾਰੀ ਚਲੋ, ਹਰਾ ਹੋ ਜਾਣਾ।
ਹਾਂਜੀ ਇਹ ਤਾਂ ਹੈ ਈ ਐ। ਹਾਂ ਚਲੋ ਮੈਂ ਮੇ ਵੱਖਰੀ ਚੀਜ਼ ਹਾਂ ਇਹ ਪਰ ਮੱਝਾਂ ਵੀ ਤਾਂ ਤਾਂ ਹਰੇ ਵਿਨਾ ਤਾਂ ਪੱਠੇ ਵੀ ਨਹੀਂ ਖਾਂਦੀਆ ਇਹ। ਹਾਂਜੀ ਕਿੰਨੇ ਹੀ ਲਾਈ ਜਾਈਏ ਪਰ ਉਹ
ਉਹ ਗੱਲ ਹੀ ਨਹੀਂ ਬਣਦੀ ਜੀ ਵੀ ਜਿਵੇਂ ਆਪਣਾ ਮਨ ਉਹੋ ਹੋ ਜਾਂਦਾ ਹੈ ਹੁਣ ਇੱਕ ਸਬਜ਼ੀ, ਖਾ-ਖਾ ਕੇ ਇਹਨਾਂ ਨੂੰ ਵੀ ਤਾਂ ਵਿਚਾਰੀਆਂ ਨੂੰ ਵੱਖਰੀ ਚੀਜ਼ ਚਾਹੀਦੀ ਐ।
ਪਰ ਕੁਛ ਤੂੜੀ ਨਾਲ ਤੇ ਮੱਝਾਂ ਜਲਦੀ ਰੱਜ ਜਾਂਦੀਆਂ ਨੇ ਨਾ। ਪਰ ਆਪਾਂ ਨੂੰ ਆਏ ਹੁੰਦੇ ਵੀ ਥੋੜ੍ਹਾ ਖਾਧਾ, ਪਰ ਉਹ ਪੇਟ ਭਰ ਜਾਂਦਾ ਉਹਨਾਂ ਦਾ ਹਨਾ।
ਹਾਂਜੀ ਹਾਂ, ਹਾਂਜੀ।
ਪਰ ਆਪਾਂ ਨੂੰ ਐਂ ਹੁੰਦਾ ਵੀ ਥੋੜ੍ਹਾ ਖਾਧਾ ਪਸੂ ਨੇ ਹਨਾ ਵੀ ਥੋੜਾ ਜਿਆਦਾ ਖਾਵੇ, ਤਾਂ ਰੱਜਦੀਆਂ ਮੱਝਾਂ। ਨਹੀਂ ਹੁੰਦਾ ਬਸ, ਹਾਂਜੀ। ਹਾਂਜੀ ਹਾਂਜੀ ਹੁਣ ਤਾਂ ਮੱਝਾਂ ਨੂੰ ਚਾਰ ਵੀ ਪਾਉਂਦੇ ਨੇ। ਹਾਂ ਹਾਂਜੀ
ਉਹਨੂੰ ਦੇਖ ਕੇ ਆਪਾਂ ਨੂੰ ਐ ਲੱਗਦਾ ਵੀ ਤੂੜੀ ਨਾਲ ਆ ਪਸੂ ਰਜ ਦਿੰਦਾ ਪਰ ਰੱਜਦਾ ਹੀ ਨੀ ਹੈਗਾ।
ਵੀ ਇਹ ਇਸ ਤਰ੍ਹਾਂ ਕਰਕੇ ਉਹ ਹੋ ਜਾਂਦਾ ਈ। ਜਦੋਂ ਵੀ ਆਈ ਹੁੰਦਾ ਮੱਝਾਂ ਨਾਲ ਹੀ ਸਭ ਕੁੱਛ ਹੈ ਸਾਡੀ ਮੱਝ ਨੇ ਵੀ ਸੂਣਾ ਏ ਹੁਣ। ਥੋੜੇ ਹੀ ਦਿਨ ਰਹਿ ਗਏ। ਹਾਂਜੀ
ਚਲੋ ਜੀ ਵਧੀਆ ਨਾਲੇ ਗਰਮੀ ਲੱਗ ਜੂਗੀ ਤੇ ਨਾਲੇ ਅੱਗੇ
ਕਿ ਸਿਆਲ'ਚ ਜ਼ਿਆਦੇ ਜ਼ਰੂਰਤ ਪੈਂਦੀ ਹੈ ਜੀ ਆਪਾਂ ਨੂੰ ਦੁੱਧ ਦੀ।
ਹਾਂਜੀ ਪਤਾ ਪਤਾ ਗਰਮੀਆਂ ਚ ਵੀ ਹਨਾ ਦੁੱਧ ਤਾਂ ਲੋੜ ਹੀ ਰਹਿੰਦੀ
ਹਾਂ ਲੋੜ ਤਾਂ ਰਹਿੰਦੀ ਜੀ। ਕੀ ਕੀ ਕਾਰਨ ਕਿਉਂ ਠੰਡ ਦੇ ਵਿੱਚ ਆਪਾਂ ਥੋੜ੍ਹੀ ਜਿਹੀ ਚਾਹ ਵਧਾ ਦਿੰਨੇ ਆ।
ਹਾਂਜੀ।
ਕਿਉਂ ਗਰਮੀ ਦੇ ਵਿੱਚ ਆਪਣਾ ਮਨ ਨੀ ਕਰਦਾ ਪੀਣੇ ਨੂੰ। ਗਰਮੀ ਦੇ ਵਿੱਚ ਆਪਾਂ ਵੀ ਠੰਡਾ ਦੁੱਧ ਪੀ ਲਈਏ, ਕੱਚੀ ਲੱਸੀ ਕਰ ਲਈਏ
ਹਾਂਜੀ ਬਹੁਤ ਆਈਟਮ ਬਣਦੀ ਹੈ ਦੁੱਧ ਤੋਂ ਤਾਂ, ਇਹੀ ਦੇਖੋ ਹੈਨਾ ਕੁਛ ਵੀ ਬਣਾ ਸਕਦੇ ਹਾਂ ਆਪਾਂ।
ਹਾਂਜੀ ਹਾਂ। ਤੇ ਸਰਦੀਆਂ ਦੇ ਵਿੱਚ ਆਪਾਂ ਦਹੀਂ ਬਗੈਰ ਖਾ ਨਹੀਂ ਸਕਦੇ ਜੀ। ਕਿਉਂ ਠੰਡੀ ਹੁੰਦੀ ਹੈ ਏਹ।
ਹਾਂ ਜੀ।
ਦੁੱਧ ਦੀ ਤਾ ਹਰ, ਲੋੜ ਹੀ ਰਹਿੰਦੀ ਹੈ ਜੀ।
ਪਰ ਅਸੀਂ ਤਾਂ ਵੇ ਏਹੀ ਖਾ ਲਾਦੇ ਹਾਂ। ਇਹ ਅਸੀਂ ਨਾ ਉਹ ਪਰਾਂਠਾ ਜਿਆਦਾ ਖਾਂਦੇ ਹਾਂ ਸਰਦੀਆਂ ਚ।
ਅੱਛਾ ਜੀ ਅੱਛਾ।
ਫਿਰ ਪਰਾਂਠੇ ਨਾਲ ਸਵਾਦ ਲੱਗਦੀਆ ਦਹੀਂ, ਬਿਨਾਂ ਸਵਾਦ ਨਹੀਂ ਲੱਗਦੀ।
ਕਿਉਂਕਿ ਉਣ ਤਾਂ ਜੀ ਸਿਆਲ 'ਚ ਵੀ ਖਾਧੀ ਜਾਂਦੀ ਹੈ। ਕਿਉਂਕਿ ਵਿੱਚ
ਹਾਂ ਇਹ ਵੇ ਪਰਾਂਠੇ ਬਿਨਾ ਫੇਰ ਸਵਾਦ ਨੀ ਲੱਗਦੀ ਸ-ਦਹੀਂ ਪਰਾਂਠਾ ਵੀ ਦਹੀ ਵੀ ਨਾ।
ਹਾਂਜੀ।
ਫੇਰ ਆ ਹੁੰਦਾ ਥੋੜਾ ਜਿਹਾ ਚਲੋ
ਨਾ ਸਵਾਦ ਤਾਂ ਬਹੁਤ ਲੱਗਦੇ ਜੀ। ਸਾਨੂੰ ਵੀ ਵਧੀਆ ਲੱਗਦੀ ਹੈ। ਟੇਸਟੀ ਲੱਗਦੀ ਹੈ। ਤੇ ਅਸੀਂ ਹੁਣ ਵੀ ਜਮਾਉਦੇ ਹਾਂ। ਤੇ ਅਸੀਂ ਤਾਂ ਸਰਦੀਆਂ ਦੇ ਵਿੱਚ ਜੀ ਫੇਰ ਥੋੜ੍ਹਾ ਜਿਹਾ ਦੁੱਧ ਗਰਮ ਕਰਕੇ
ਹਾਂਜੀ।
ਉਹ ਪਾ ਕੇ ਫੇਰ ਜੀ ਨਿੱਘੀ ਹੋ ਜਾਂਦੀ ਹੈ।
ਹਾਂਜੀ।
ਫੇਰ ਖਾ ਲੈਣਾ ਜੀ ਵੀ। ਠੰਢ ਸਾਥੋਂ ਖਾਧੀ ਨੀ ਜਾਂਦੀ ਜੀ।
ਹਾਂਜੀ ਇਹ ਤਾਂ ਹੈ ਹੀ ਹੈ। ਕੋਈ ਜ਼ਿਆਦਾ ਖਾ ਲੈਂਦੇ ਨੇ, ਪਰ ਅਸੀਂ ਨਾ ਜੀ ਥੋੜ੍ਹੀ ਥੋੜ੍ਹੀ ਲੋੜ ਤੋਂ ਜ਼ਿਆਦਾ ਖਾਦੇਂ ਆ ਦਹੀ ਨਾ।
ਅੱਛਾ ਜੀ ਅੱਛਾ।
ਹਾਂ ਇਹ ਸਾਨੂੰ ਟੈਸਟੀ ਲਗਦੀ ਹੈ ਨਾ
ਹਾਂ ਜੀ ਮੈਨੂੰ ਵੀ ਬੜੀ ਟੇਸਟੀ ਲੱਗਦੀ ਹੈ ਜੀ। ਜੀ ਮੈਨੂੰ ਕਈਆਂਦੇ ਤੁਹਾਡੇ ਗੋਡੇ ਦੁਖਦੇ ਨੇ। ਤੁਸੀਂ ਦਹੀਂ ਨੀ ਸੁੱਟਦੇ ਮੈਂ ਕਿਹਾ ਵੀ ਦਹੀਂ ਨੀ ਸੁੱਟਦੀ ਇਹਗੀ ਗੋਡੇ ਭਾ ਦੁਖੀ ਜਾਣਾ।
ਵੀ ਤਾਂ ਦਹੀ ਬਹੁਤ ਜ਼ਰੂਰੀ ਹੈ ਨਾ। ਆਪਣੀ ਸਿਹਤ ਲਈ ਖਾਣੀ ਵੀ ਜ਼ਰੂਰੀ ਹੈ ਖਾਣੀ। ਹ ਸਰਦੀਆਂ ਚ ਬ-ਨਾ ਵੀ ਛੱਡੋ।
ਹਾਂਜੀ ਹਾਂ। ਇੱਕ ਟਾਈਮ ਤਾਂ ਜ਼ਰੂਰੀ ਹੈ ਜੀ ਇਹ।
ਹਾਂਜੀ ਇਹ ਤਾਂ ਹੈ ਹੀ ਵੀ ਪਰ ਰਾਤ ਨੂੰ ਨਾ ਖਾਓ। ਕਹਿੰਦੇ ਵੀ ਖਾਣੀ ਜ਼ਰੂਰੀ ਹੈ ਇ ਏ ਦਹੀ।
ਹਾਂਜੀ ਇੱਕ ਟ-ਹਾ ਫੇਰ ਤਾਂ ਜ-ਜ਼ਰੂਰੀ ਹੈ ਜੀ।
ਹਾਂ ਇਹ ਤਾਂ ਹੈ ਹੀ ਹੈ ਫੇਰ।
ਕਿਉ ਬਾਲੇ ਸ਼ਾਮ ਨੂੰ ਵੀ ਖਾਂਦੇ ਨੇ ਜੀ।
ਹਾਂਜੀ ਮੇਰੇ ਬੇਟਾ ਨਾ ਜੇ ਮੈਂ ਸ਼ਿਮਲਾ ਮਿਰਚ ਦੀ ਸਬਜ਼ੀ ਬਣਾਵਾਂ ਨਾ, ਮੈਂ ਪਿਆਜ ਪਾ ਕੇ ਬਣਾਉਦੀ ਆ।
ਅੱਛਾ ਜੀ।
ਨਾਲ ਦਹੀਂ ਜਰੂਰੀ ਮੰਗਦਾ ਨਾਲ। ਚੇ ਸ਼ਾਮ ਨੂੰ ਖਾਵੇ ਤੇ ਉਹ ਤਾਂ ਦਹੀਂ ਚ ਸਬਜ਼ੀ ਪਾ ਕੇ ਖਾਣੀ ਓ ਖਾਣੀ ਉਹਨੇ ਮੈਨੂੰ ਚੰਗੀ ਲੱਗਦੀ। ਕਹਿੰਦਾ ਮੰਮਾ ਦਹੀਂ ਹੈਗੀ, ਤਾਂ ਸ਼ਿਮਲਾ ਮਿਰਚ ਬਣਾਇਓ ਨਹੀਂ ਬਣਾਇਓ ਨਾ।
ਅੱਛਾ ਜੀ ਅੱਛਾ ਲੱਗਦੀਆਂ ਨੇ ਜੀ ਘਰੇ ਹੁਣ?
ਨਹੀਂ ਹੁਣ ਤਾਂ ਨਹੀਂ ਹੈਗੀਆਂ ਇਹ। ਪਹਿਲਾਂ ਹੈਗੀਆਂ ਸੀ। ਮੈਂ ਬਾਜ਼ਾਰ ਚੋਂ ਲਿਆਈ ਸੀ। ਚਲੋ ਠੀਕ ਹੈ ਜੀ, ਓ
ਓਕੇ ਜੀ, ਓਕੇ।